ਹੈਲੋ
ਹੈਲੋ ਮੈਡਮ ਸਸਰੀ ਕਾਲ
ਮੈਮ ਸੱਸੀ
ਹੋਰ ਕਿਵੇਂ ਓ ਮੈਮ
ਵਦੀਆ-ਵਦੀਆ ਤੁਸੀ
ਹੋਰ ਕਿਵੇਂ ਓ ਮੈਡਮ
ਵਦੀਆ ਤੁਸੀਂ ਦੱਸੋ ਕੀ ਕਰ ਰਹੇ ਔ
ਹਾਂਜੀ ਮੈਮ ਅਸੀਂ ਵੇਹਲੇ ਬੈਠੇ ਸੀ ਬੱਸ ਫ੍ਰੀ ਤੁਸੀਂ ਦੱਸੋ ਕੀ ਕਰਦੇ ਸੀ
ਅੱਛਾ ਚਲੋ ਵਧੀਆ
ਹਾਂਜੀ ਆਂ, ਹਾਂਜੀ ਆਂ, ਹਾਂਜੀ ਬਹੁਤ ਜ਼ਿਆਦਾ ਗਰਮੀ ਹੋ ਰਹੀ ਐ ਸਾਡੇ ਤਾਂ ਮੈਮ ਅੱਜ ਦੇਖੋ ਹਾਂਜੀ ਹਾਂ ਗਰਮੀ ਤਾਂ ਬਹੋਤ ਹੈ ਦੇਖੋ ਜੇ ਦੇਖਆ ਜਾਵੇ ਅੱਜ ਚਾਲੀ ਡਿਗਰੀ ਟੈਂਪਰੇਚਰ ਐ ਦੇਖੋ ਮੈਮ
ਹਾਂਜੀ-ਹਾਂਜੀ ਦੇਖ ਲੋ ਟੈਂਪਰੇਚਰ ਕਿੱਥੇ ਪਹੋਂਚ ਗਿਆ ਅੱਜ
ਹਾਂਜੀ ਆਂ ਦੇਖੋ ਕਿੰਨਾ ਟੈਂਪਰੇਚਰ ਵਦਿਆ ਪਿਆ ਦੇਖੋ
ਹਾਂਜੀ-ਹਾਂਜੀ
ਹਾਂਜੀ ਹਾਂ ਦੇਖੋ ਏਨੀ ਕੁ ਜ਼ਿਆਦਾ ਗਰਮੀ ਪੈਂਦੀ ਏ ਬਇ ਆਪਾਂ ਝੱਲ ਵੀ ਨਹੀਂ ਸਕਦੇ ਦੇਖੋ ਆਪਾਂ ਨੂੰ ਇਹ ਹੁੰਦਾ ਵੀ ਏ-ਸੀ ਲਾ ਲਓ ਬਸ
ਹਾਂਜੀ ਇਹੀ ਤਾਂ ਹੈਗਾ ਵੀ ਦੇਖੋ ਏਸੀ ਲਾ ਲਓ ਹੈਨਾ ਵੀ ਕਿੰਨੀ
ਹਾਂ ਹਾਂਜੀ ਹਾਂ ਆਪਾਂ ਨੂੰ ਇਹ ਹੁੰਦਾ ਰਹਿੰਦਾ ਵੀ ਬਸ ਏਸੀ ਲਾ ਲਓ ਏਸੀ
ਹਾਂਜੀ ਹਾਂਜੀ ਇਹੀ ਤਾਂ ਹੈਗਾ ਵੀ ਦੇਖੋ ਏਸੀਆਂ ਕਰਕੇ ਹੀ ਦੇਖੋ ਜ਼ਿਆਦਾ ਗਰਮੀ ਹੋ ਗਈ
ਜ਼ਿਆਦਾ ਗਰਮੀ ਹੋਈ ਏ ਜੇ ਇੱਕ ਪਾਸੇ ਦੇਖਿਆ ਜਾਵੇ ਵੀ ਦੇਖੋ ਕਿੰਨਾ ਨੁਕਸਾਨਦਾਇਕ ਆਪਨੇ ਲਈ ਏਸੀ
ਹਾਂਜੀ ਹਾਂਜੀ
ਪਰ ਆਪਾਂ ਦੇਖੋ ਤਾਂ ਵੀ ਇਹਦੇ ਥੱਲੇ ਆਪਾਂ ਨੂੰ ਪੈ ਕੇ ਆਰਾਮ ਦੀ ਨੀਂਦ ਆਉਂਦੀ ਹੈ ਦੇਖੋ ਹੈਨਾ
ਹਾਂਜੀ ਹਾਂਜੀ
ਵੀ, ਏਦਾਂ ਦੀਆਂ ਅੱਜ-ਕੱਲ ਕਿੰਨੀਆਂ ਟੈਕਨੋਲੋਜੀਆ ਗਲ ਚੀਜ਼ਾਂ ਆ ਗਈਆਂ ਨੇ ਦੇਖੋ, ਭਾਂਡੇ ਮਾਂਜਣ ਵਾਲੀ ਮਸ਼ੀਨ।
ਹਾਂਜੀ-ਹਾਂਜੀ, ਦੇਖੋ ਭਾਂਡੇ ਮਾਂਜਨ ਵਾਲੀ ਮਸ਼ੀਨ ਹੋਗੀ, ਕੱਪੜੇ ਧੋਣੇ ਵਾਲੀ ਹੋਗੀ। ਹਾਂਜੀ-ਹਾਂਜੀ।
ਤੇ ਧਵਾਏ ਆਉਣਗੇ ਦੇਖੋ, ਕੱਪੜੇ ਧੋਣ ਵਾਲੀ ਮਸ਼ੀਨ ਆਟੋਮੈਟਿਕ ਕਿੰਨੀਆਂ ਆਗੀਆਂ।
ਹਾਂਜੀ-ਹਾਂਜੀ, ਅੱਜ-ਕੱਲ ਦੇਖੋ ਸਾਰੀ ਚੀਜ਼ ਨਾ ਟੈਕਨੋਲੋਜੀ ਦੇ ਸ੍ਹਾਬ ਨਾਲ ਹੋਗੀ।
ਹਾਂਜੀ-ਹਾਂ
ਕਿੰਨੀ ਟੈਕਨੋਲੋਜੀ ਵੱਧਦੀ ਜਾ ਰਹੀ ਆ, ਵੀ ਦੇ ਖੋ, ਸਾਇੰਸ ਇੰਨੀ ਤਰੱਕੀ ਕਰ ਰਿਹਾ ਅੱਜ ਦੇ ਟਾਇਮ'ਚ। ਹਾਂਜੀ-ਹਾਂਜੀ, ਕਿਉਂਕਿ ਦੇਖੋ ਵਿੱਚ ਜੀ ਦੇਖੋ
ਪੰਜਾਬ ਬਹੁਤ ਜ਼ਿਆਦੇ ਤਰੱਕੀ ਕਰ ਰਿਹਾ, ਵੀ ਜੇ ਆਪਾ ਬਾਰ ਬਢਲੇ ਮੁਲਕ ਨੂੰ ਦੇਖੇ ਚਲੋ, ਆਪਾਂ ਮੰਨਨੇ ਆ, ਵੀ ਉੱਥੇ ਮਿਹਨਤ ਦਾ ਮੁੱਲ ਵੱਧਦੈ, ਪਰ ਇੱਥੇ ਵੀ ਹੈਗਾ ਪਰ ਅੱਜ-ਕੱਲ ਇੱਥੇ ਵੀ ਹੌਲੀ-ਹੌਲੀ ਟੈਕਨੋਲੋਜੀਕਲ ਚੀਜ਼ਾਂ ਆ ਰਹੀਆਂ ਨੇ।
ਹਾਂਜੀ-ਹਾਂਜੀ, ਵੀ ਟੈਕਨੋਲਜੀ ਦੇਖੋ ਇੰਨੀ ਕੁ ਵਧੀ ਹੋਈ ਆ ਨਾ, ਹਰ ਇੱਕ ਚੀਜ਼ ਦੀ ਟੈਕਨੋਲੋਜੀ ਲਗਾਲੋ ਅੱਜ ਦੇ ਸਮੇਂ'ਚ, ਵੀ ਕਿੰਨੀ ਇਨਕਰੀਜ਼ ਹੁੰਦੀ ਜਾ ਰਹੀ ਆ।
ਹਾਂਜੀ-ਹਾ।
ਦੇਖੋ ਇਹ ਜ਼ਰੂਰੀ ਵੀ ਆ, ਟੈਕਨੋਲੋਜੀ।
ਹਾਂਜੀ-ਹਾਂ, ਸਹੀ ਗੱਲ ਐ, ਜਾਂ ਆਪਣੇ ਲਈ ਦੇਖੋ ਟੈਕਨੋਲੋਜੀਕਲ ਚੀਜ਼ਾਂ ਹੋਣਗੀ, ਪਰ ਇੱਕ ਪਾਸੇ ਇਹਨਾ ਦਾ ਫਾਇਦਾ ਵੀ ਬਹੁਤ ਏ, ਇੱਕ ਪਾਸੇ ਨੂੰ ਨੁਕਸਾਨ ਵੀ ਬਹੁਤ ਆ, ਜੇ ਦੇਖਿਆ ਜਾਵੇ ਤਾਂ ਸੋਹਲ ਕਿੰਨੇ ਹੋ ਰਹੇ ਨੇ ਦੇਖੋ ਲੋਕ।
ਹਾਂਜੀ-ਹਾਂਜੀ, ਅੱਜ-ਕੱਲ ਇਹੀ ਆ ਦੇਖੋ ਬਿਮਾਰੀਆਂ ਬਾਰੇ ਗੱਲ ਕਰੀਏ ਦੇਖੋ ਕੁਛ ਨੀ ਪਤਾ ਲੱਗਦਾ ਮਿੰਟ'ਚ, ਦੇਖਲੋ ਹੁਣ ਬੁਖਾਰ ਲਗਾਲੋ ਕਿੱਥੇ ਤੋਂ ਕਿੱਥੇ ਪਹੁੰਚ ਜਾਂਦਾ।
ਸਹੀ ਗੱਲ ਐ, ਹਾਂਜੀ। ਜੇ ਆਪਾਂ ਏਸੀ'ਚੋ ਬਾਹਰ ਨਿਕਲ ਕੇ ਧੁੱਪ'ਚ ਜਾਂਨੇੇ ਆ, ਦੇਖੋ ਆਪਾਂ ਨੂੰ ਜਰੀ ਬੁਖਾਰ ਹੋ ਜਾਂਦੈ। ਗਰਮ-ਸਰਦ ਹੋਗੇ, ਜੇ ਆਪਾਂ ਦੇਖੋ ਧੁੱਪ'ਚ ਨ੍ਹਾਰੇ ਆ, ਜਾਂ ਠੰਡੇ ਪਾਣੀ'ਚ ਨਾ ਰਿਹਾ ਜ਼ਾਦਾ, ਦੇਖੋ ਕਿੰਨਾ ਫਰਕ ਹੈ ਹਨਾ ਇਹ ਚੀਜ਼ਾਂ ਵੀ ਦੇ ਖੋ, ਆਪਣੀ ਬੋਡੀ ਨੂੰ ਸੂਟ ਕਰਦੀਆਂ ਨੇ।
ਹਾਂਜੀ।
ਹਾਂਜੀ-ਹਾ, ਆਪਾਂ ਨੂੰ ਵੈਦਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਜਿਵੇਂ ਅੱਜ
ਹਾਂਜੀ-ਹਾਂਜੀ, ਵੈਦਰ ਦੇ ਹਿਸਾਬ ਨਾਲ, ਆਪਾਂ ਨੂੰ ਦੇਖੋ ਖਾਣਾ-ਪੀਣਾ ਵੀ ਨੋਰਮਲ ਸ੍ਹਾਬ ਨਾਲ। ਚਾਹੀਦਾ, ਮੌਸਮ ਦੇ
ਹਾਂਜੀ-ਹਾਂ, ਸਹੀ ਗੱਲ ਐ, ਜੇ ਦੇਖਿਆ ਜਾਵੇ ਅੱਜ-ਕੱਲ ਬਿਮਾਰੀਆਂ ਬਹੋਤ ਜ਼ਿਆਦਾ ਫੈਲ ਰੀਆਂ ਨੇ, ਇੱਕ-ਦੂਜੇ ਤੋਂ ਹੀ ਵਾਇਰਸ ਹੋ ਰਿਹਾ ਦੇਖੋ।
ਹਾਂਜੀ-ਹਾਂਜੀ, ਵਾਇਰਸ ਅੱਜ-ਕੱਲ ਬਹੁਤ ਚੱਲ ਰਿਹਾ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਉਹ ਬਖਾਰ ਈ ਲਗਾਲੋ, ਵੀ ਹੁਣ ਕਿੰਨੀ ਤਰ੍ਹਾਂ ਦਾ ਚੱਲਿਆ ਹੋਇਆ। ਦੇਖੋ ਜੇ ਅਗਲੇ ਨੂੰ ਨੋਰਮਲ ਬੁਖਾਰ ਆ, ਹਨਾ ਵੀ ਕਿੰਨਾ ਕਿੰਨਾ ਅੱਗੇ ਕੰਮ ਵੱਧ ਜਾਂਦਾ, ਦੇਖੋ ਸੈਲਾਂ ਦੀ ਬਮਾਰੀ ਕਿੰਨੀ ਹੋਗੁ ਆ, ਵੀ ਸੈਲ ਡਾਊਨ ਹੋ ਜਾਂਦੇ ਨੇ। ਹਾਂਜੀ-ਹਾਂਜੀ, ਵੀ ਦੇਖੋ ਕਿੰਨਾ ਹੀ ਚੱਲਿਆ ਸੀਗਾ ਸੈਲ ਡਾਊਨ ਦੀ ਪ੍ਰੋਬਲਮ।
ਜੀ ਹਾਂ ਮੈਡਮ, ਜੇ ਦੇਖਿਆ ਜਾਵੇ ਤਾਂ ਵੀ ਅੱਜ ਦੇ ਸਮੇਂ 'ਚ ਡੈਥ ਰੇਟ ਬਹੁਤ ਜ਼ਿਆਦੇ ਆ। ਵਿਜੇ ਦੇਖਿਆ ਜਾਵੇ, ਬੰਦੇ ਨੂੰ ਮਿੰਟ'ਚ ਜਦੀ ਹਾਰਟ ਅਟੈਕ ਆ ਜਾਂਦਾ। ਹਾਰਟ ਬੀਟ ਬੱਧ ਜਾਂਦੀ ਆ, ਦੇਖੋ।
ਜੇ ਹੁਣ ਦੇਖੋ ਮਿੰਟਾਂ'ਚ ਹੀ ਦੇਖੋ, ਵੀ ਜੇ ਚੰਗਾ ਭਲਾ ਬੰਦਾ ਹੋਵੇ ਸਵੇਰੇ ਹੀ ਮਿਲਿਆ ਹੋਵੇ, ਹਨਾ? ਜਦੋਂ ਕਿਸੇ ਬਾਰੇ ਪਤਾ ਲੱਗੇ ਕਿ ਲੈ ਉਹ ਤਾਂ ਹਸਪਤਾਲ ਚ ਪਹੁੰਚ ਗਿਆ, ਕਿੰਨਾ ਉਹ ਹੁੰਦਾ ਸਵੇਰੇ ਤਾਂ ਮੈਨੂੰ ਮਿਲਿਆ ਸੀ। ਸਾਡੇ ਇੱਕ ਇੱਥੇ ਐਮੇ ਹੀ ਸੀ ਦੇਖੋ ਖੋ ਚੰਗੇ ਭਲਾ ਸੀਗਾ ਵਿਚਾਰਾ, ਚਲੋ ਉਹ ਤਾਂ ਪਹਿਲਾਂ ਡਾਕ ਡਾਕਟਰ ਨੇ ਕਿਹਾ ਹੋਇਆ ਸੀ ਬਿਮਾਰ ਆ, ਹਨਾ ਦੇਖ ਲੋ ਉਹਨੇ ਦਿਨ ਆਪਣਾ ਆਰਾਮ ਨਾਲ ਰੋਟੀ ਖਾਈ ਦੇਖੋ ਪਿਆ ਸੀ, ਦੇਖੋ ਪਿਆ-ਪਿਆ ਈ ਰਹਿ ਗਿਆ।
ਅੱਛਾ ਜੀ।
ਵੀ ਅੱਜ ਕੱਲ੍ਹ ਦੇਖਲੋ ਹਾਰਟ-ਅਟੈਕ ਵੀ ਕਿੰਨੀ ਤਰ੍ਹਾਂ ਦੇ ਚੱਲੇ ਹੋਏ ਨੇ।
ਹਾਂਜੀ ਹਾਂ।
ਵੀ ਦੇਖੋ ਕੁੱਛ ਪਤਾ ਹੀ ਨਹੀਂ ਲੱਗਦਾ। ਕਦੋਂ ਕੀ ਹੋ ਜੇ ਹਨਾ ਬਿਮਾਰੀਆਂ ਦਾ ਤਾਂ ਵੈਸੇ ਹੀ ਪਰ ਬਿਮਾਰੀਆਂ ਤਾਂ ਹੀ ਲੱਗਦੀਆਂ ਨੇ ਆਪਾਂ ਤਲਿਆ ਹੋਇਆ ਬਹੁਤ ਖਾਂਦੇ ਆ ਅੱਜ ਕੱਲ੍ਹ।
ਹਾਂਜੀ ਹਾ। ‌ ਜੇ ਆਪਾਂ ਦੇਖਿਆ ਜਾਵੇ ਸਾਡੇ ਨਾ ਪਿੰਡ'ਚ ਲੜਕਾ ਬਸ ਰਾਤ ਨੂੰ ਸੋ ਗਿਆ ਸਵੇਰੇ ਉਹਦੀ ਅੱਖੀ ਈ ਨਹੀਂ ਖੁੱਲ੍ਹੀ‌‌। ਲਓ ਜੀ ਦੇਖ ਲਓ।
ਫੇਰ ਦੇਖਲੋ, ਇਹੀ ਤਾਂ ਹੁੰਦਾ ਵੀ ਦੇ
ਹਾਂਜੀ ਹਾ। ਕੋਈ ਮੈਮ ਉਹਨੂੰ ਬਿਮਾਰੀ ਨਹੀਂ ਸੀਗੀ, ਕੋਈ ਕੁਛ ਨਹੀਂ ਹੋਇਆ ਸੀ।
ਹਾਂਜੀ- ਹਾਂਜੀ। ਉਹੀ ਦੱਸਿਆ ਵੀ ਆਪਣਾ ਜਿਹੜਾ ਖਾਣਾ ਪੀਣਾ ਨਾ ਉਹ ਸਹੀ ਨੀ ਹੈਗਾ। ਦੇਖੋ, ਆਪਾਂ ਦੇਖੋ ਜਿਹੜੇ ਮਰਜ਼ੀ ਟਾਈਮ ਆਪਾਂ ਚਾਹ ਪੀ ਜਾਂਨੇ ਆਂ, ਕਿਸੇ ਮਰਜ਼ੀ ਟਾਈਮ ਆਪਾਂ ਰੋਟੀ, ਹੁਣ ਜਿਹੜੇ ਕਈ ਲਾ ਲਓ ਜਿਹੜੇ ਆ ਡੋਕ ਟਰ ਵਗੈਰਾ ਹੁੰਦੇ ਨੇ, ਚਲੋ ਠੀਕ ਤਾਂ ਉਹ ਵੀ ਨੀ ਰਹਿੰਦੇ ਜੇ ਆਪਾਂ ਕਹੀਏ ਦੇਖੋ, ਮਰਨਾ ਤਾਂ ਇੱਕ ਦਿਨ ਸਭ ਨੇ ਹੀ ਆ ਪਰ ਵੈਸੇ ਗੱਲ ਆ ਵੀ ਉਹਨਾਂ ਦੇ ਇੱਕ ਡਾਇਟ ਪਲੈਨ ਹੁੰਦਾ ਬਣਿਆ ਹੋਇਆ। ਚਲੋ ਕਈ ਵਾਰੀ ਉਹ ਇੱਕ ਟੈਮ ਰੋਟੀ ਵੀ ਨਹੀਂ ਖਾਂਦੇ, ਇੱਕ ਟਾਈਮ ਉਹ ਫਰੂਟ ਹੀ ਖਾਂਦੇ ਨੇ।
ਟਾਈਮ ਰੋਟੀ ਜਾ ਰਹੀ ਆ। ਰੋਟੀ ਦੇ ਟਾਈਮ ਚਾਹ ਜਾ ਰਹੀ ਆ। ਇਹ ਗ਼ਲਤ ਦੇਖੋ ਕਿਹੜਾ ਸਿਸਟਮ ਹੋਇਆ ਪਿਆ, ਤੇ ਲੋਕ ਦੇ ਚਾਹ ਜ਼ਿਆਦਾ ਪਸੰਦ ਕਰਦੇ ਨੇ, ਕੋਲਡ ਡਰਿੰਕ ਜ਼ਿਆਦਾ ਪਸੰਦ ਕਰਦੇ ਨੇ ਨਿਊਡਲ, ਬਰਗਰ, ਪੀਜ਼ੇ ਦੇਖੋ ਇਹ ਚੀਜ਼ਾਂ ਨੂੰ ਅਵਾੋਇਡ ਕਰਨ ਵਾਲੀ ਜਗ੍ਹਾ ਨੂੰ
ਜਦੋਂ ਦਿਖਾ ਰਹੇ ਸੀਗੇ ਇਹ ਚੀਜ਼ਾਂ ਵੀ ਵਿੱਚ ਦੀ ਕਿਸੇ ਦੇ ਵਿੱਚਿ ਛਿੱਪ ਕਲੀ ਪਈ ਆ ਜੀ। ਐਵੇਂ ਜਿਵੇਂ ਲੋਕ ਚਲੋ ਵਾਇਰਲ ਕਰਦੇ ਨੇ ਚਲੋ ਆਪਾਂ ਨੂੰ ਤਾਂ ਸੱਚ ਹੀ ਪਤਾ ਨੀ ਹਨਾ? ਵੀ ਪਰ ਫੇਰ ਵੀ ਇਹ ਚੀਜ਼ਾਂ ਵੀ ਆਪਾਂ ਨੂੰ ਜ਼ਿਆਦਾ ਨੀ ਖਾਣੀਆਂ ਚਾਹੀਦੀਆਂ। ਚਲੋ ਹਫ਼ਤੇ ਚ ਇੱਕ ਵਾਰ ਹੋਇਆ ਵੀ
ਹਾਂਜੀ ਹਾਂ ਸਹੀ ਗੱਲ ਹੈ। ਚਲੋ ਉਹ ਵੀ ਆਪਾਂ ਨੇ ਟੇਸਟ ਦੇ ਹਿ ਹਿਸਾਬ ਨਾਲ ਖਾ ਲਏ। ਮੈਮ, ਜਿਆਦਾ ਖਾਣਾ ਵੀ ਦੇਖੋ ਮੈਂਦਾਂ ਆਪਣੇ ਢਿੱਡ'ਚ ਜੰਮ ਜਾਂਦਾ ਫੇਫੜਿਆਂ'ਚ
ਜ਼ਿਆਦਾ ਖਾਣਾ ਵੀ ਦੇਖੋ ਆਪਣੇ ਲਈ ਸਹੀ ਨੀ ਹੈਗਾ ਵੀ ਦੇਖੋ ਤੁਹਾਨੂੰ ਦੱਸਿਆ ਹੀ, ਆ ਹੈ ਨਾ?
ਹਾਂਜੀ ਹਾਂ।
ਵੀ ਲਗਾ ਲਓ ਵੀ ਬਿਮਾਰੀਆਂ ਅੱਜ ਕੱਲ ਕਿਉਂਕਿ ਪਤਾ ਨੀ ਨਾ ਚੱਲ ਰਿਹਾ ਬਿਮਾਰੀਆਂ ਦਾ ਵੀ ਕਦੋਂ ਕੀ ਹੋ ਜੇ ਬੰਦੇ ਨੂੰ, ਤੇ ਹੁੰਦਾ ਇਹ ਸਾਰਾ ਖਾਣ ਪੀਣ ਦੇ ਸਿਸਟਮ ਨਾਲ ਆ ਜ਼ਿਆਦਾ।
ਹਾਂਜੀ ਹਾਂ ਸਹੀ ਗੱਲ ਹੈ। ਜੇ ਆਪਣਾ ਖਾਣ ਪੀਣ ਦੇਖੋ ਸੈਟ ਰਹੂਗਾ ਤਾਂ- ਤਾਂ ਆਪਾਂ ਤੇ ਥੋੜਾ ਜਿਹਾ ਆਪਣਾ ਬੋਡੀ ਸਿਸਟਮ ਵੀ ਸ ਸਹੀ ਚੱਲਦਾ ਜਾਊਗਾ। ਤੇ ਜੇ ਆਪਾਂ ਇਹੀ ਖਾਂਦੇ ਰਹੇ ਆਲਸੂ ਪਲਸੂ ਜਾਂ ਇਹਦੇ ਨਾਲ ਆਪਣਾ ਪੇਟ
ਹਾਂਜੀ-ਹਾਂਜੀ ਵੀ ਥੋੜ੍ਹਾ ਆਪਾਂ ਨੂੰ ਦੇਖੋ ਖਾਣ ਪੀਣ ਦਾ ਸਿਸਟਮ ਵੀ ਸਹੀ ਰੱਖ ਣਾ ਚਾਹੀਦਾ ਹਨਾ? ਤਾਂ ਹੀ ਜ਼ਿੰਦਗੀ ਵ ਧੀਆ ਲੰਘੂਗੀ ਜੇ ਆਪਾਂ ਖਾਣ-ਪੀਣ ਵਧੀਆ ਰੱਖਾਂਗੇ। ਅੱਜ-ਕੱਲ ਲੋਕ ਲੋਕਾਂ ਦੀ ਖਾਣ-ਪੀਣ ਹੀ ਨੀ ਦੇਖੋ ਵਧੀਆ ਹੈਗੇ।
ਹਾਂਜੀ ਹਾਂ ਕੀ ਕੁਝ ਖਾ ਰਹੇ ਨੀ ਦੇਖੋ ਦੇਖੋ ਹੋ ਗਿਆ ਬਰਗਰ ਪੀਜ਼ੇ ਹੋ ਗਏ ਮੋਮੋਜ ਹੋ ਗਏ ਜੀ, ਦੇਖੋ ਸਭ ਤੋਂ ਗੰਦੀ ਚੀਜ਼ ਹੈ, ਮੋਮੋਜ਼ ਦੇਖੋ ਸਭ ਤੋਂ ਗੰਦੀ ਚੀਜ਼ ਹੈ।
ਅੱਜ ਕੱਲ ਤੁਹਾਨੂੰ ਉਹੀ ਦੱਸ ਸ ਵੀ ਬਿਮ ਆਹ ਕਿ ਜਿਵੇਂ ਤਲਕੇ ਖਾਂਦੇ ਨੇ ਲੋਕ ਚੀਜ਼ਾਂ
ਹਾਂ।
ਉਹ ਤਲੀ ਹੋਈ ਚੀਜ਼ ਕਰਕੇ ਤਜ਼ਾਬ ਬਣੀ ਜਾਂਦਾ ਦੇਖੋ ਹਨਾ ਤਜ਼ਾਬ ਬਣਨ ਕਰਕੇ ਅੱਗੇ ਅੱਗੇ ਉਹ ਹੋ ਜਾਂਦਾ
ਹਾਂਜੀ, ਅੱਗੇ ਤੋਂ ਦੇਖੋ ਲੀਵਰ ਖ਼ਰਾਬ ਹੋ ਜਾਂਦਾ।
ਹਾਂਜੀ, ਹਾਂਜੀ ਤੇਜਾਬ ਹੈ ਹੀ ਇਹੀ ਜੀ ਚੀਜ਼ ਆ ਲਗਾ ਲੋ।
ਸਹੀ ਗੱਲ ਹੈ, ਹਾਂਜੀ ਦੇਖੋ ਜਦੋਂ ਆਪਾਂ ਨੂੰ ਤੇਜ਼ਾਬ ਹੁੰਦਾ ਆਪਣਾ ਗਲਾਾਂ ਦੇਖੋ ਕਿਵੇਂ ਫਾੜ ਫਾੜ ਜਾਂਦੈ ਹਨਾ। ਵੀ ਮਿਰਚ ਜੀ ਵਾਂਗੂ ਬਹੁਤ ਜ਼ਿਆਦਾ, ਹਾਂਜੀ
ਪਹਿਲਾਂ ਮੈਂ ਸੀ ਚਲੋ, ਮੈਂ ਤਾਂ ਕਹੀ ਚਲੋ ਭਾਰੀ ਚੀਜ਼ ਵੀ ਚੱਕਣੀ ਹਨਾ ਚਲੋ ਐਂ ਤਾਂ ਆਪਾਂ ਘਰੇ ਚੱਕਦੇਈ ਹਾਂ, ਮੇਰੇ ਦੇਖੋ ਪਹਿਲਾਂ ਵੀ ਦਰਦ ਹੋਣ ਲੱਗਿਆ ਸੀ। ਢਿੱਡ ਚ, ਬਹੁਤ ਹੁੰਦਾ ਸੀ ਬਹੁਤ ਜ਼ਿਆਦਾ ਹੀ। ਇੰਨਾ ਜਿਆਦਾ ਹੁੰਦਾ ਸੀਗਾ ਵੀ ਲਗਾ ਲੋ, ਕਿ ਮੈਂ ਰੋਟੀ ਵੀ ਨੀ ਖਾਈ ਸੀਗੀ ਦਸ ਪੰਦਰਾਂ ਦਿਨ। ਗੱਲ ਹੁਣ ਜੇਦੀ ਉਹ ਗੱਲ ਆ ਪਿੱਛੇ ਜੇ ਪਿਛਲੀ ਗੱਲ ਨੀ ਹਾਂਜੀ ਉਹ ਮੇਰੇ ਨਾ ਸੋਜ ਆ ਗਈ ਸੀਗੀ ਲੀਵਰ ਤੇ
ਹਾਂਜੀ ਜੀ ਅੱਛਾ।
ਦੇਖੋ ਮੈਂ ਚਲੋ ਡਾਕਟਰ ਨੂੰ ਦਿਖਾਇਆ ਆਪਾਂ ਨੂੰ ਤਾਂ ਕੀ ਪਤਾ ਸੀ ਵੀ ਸੋਜ ਆਈ ਆ ਮੈਨੂੰ ਤਾਂ ਐ ਸੀ ਵੀ ਚਲੋ ਧਰਨ ਵਗੈਰਾ ਪੈ ਗਈ ਹੋਣੀ। ਹੁਣ ਫੇਰ ਉੱਥੇ ਦੇਖੋ ਮੇਰਾ ਖਾਣਾ ਪੀਣਾ ਨੀ ਸਹੀ ਸੀਗਾ।
ਅੱਛਾ ਜੀ।
ਹਾਂਜੀ, ਫੇਰ ਮੇਰੀ ਲੀਵਰ ਫਿਰਰ ਇਕ ਮਹੀਨੇ ਚ ਮੈਂ ਮਸਾਂ ਸੈਟ ਹੋਈ ਸੀਗੀ, ਲਗਾ ਲੋੋ ਦਵਾਈਆਂ ਦਵਾਈਆਂ ਖਾ ਕੇ ਉਹ ਵੀ ਫੇਰ ਮੈਨੂੰ ਸ਼ਹਿਰ ਤੋਂ ਖਾਣੀ ਪਈ ਦੋ ਤਿੰਨ ਦਫ਼ਤਰਾਂ ਤੋਂ ਖਾਈ ਫੇਿਰ ਜਾ ਕੇ ਮੈਂ ਠੀਕ ਹੋਈ।
ਹਾਂਜੀ, ਹਾਂ ਸਹੀ ਗੱਲ ਹੈ।
ਖਾਣਾ ਪੀਣਾ ਠੀਕ ਹੁਣ ਗਰਮੀਆਂ ਚ ਕਈ ਲੋਕ ਕੀ ਕਰਦੇ ਨੇ ਜਿਹੜੇ ਪੜ੍ਹੇ ਲਿਖੇ ਨੇ ਦੇਖੋ ਵੈਸ ਤਾਂ ਅਂ ਵੀ ਦੇਖੋ ਉਹ ਕਰਦੇ ਆ ਵੀ ਸਲਾਦ ਅਸੀਂ ਵੀ ਖਾਂਦੇ ਹਾਂ ਜਿਆਦਾ। ਡਾਕਟਰ ਵੀ ਇਹੀ ਗੱਲ ਕਹਿੰਦੇ ਨੇ ਵੀ ਬੇਸ਼ੱਕ ਇੱਕ ਟਾਈਮ ਰੋਟੀ ਨਾ ਖਾਓ ਸਲਾਦ ਜਾਂ ਕੋਈ ਫਰੂਟ ਜ਼ਰੂਰ ਖਾਓ। ਗਰਮੀਆਂ ਦੇ ਵਿੱਚ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ